ਹੈਲੋ।
ਹਾਂਜੀ, ਸਾਸਰੀ ਕਾਲ ਜੀ।
ਸਾਸਰੀ ਕਾਲ ਜੀ। ਕੀ ਹਾਲ ਐ?
ਹੋਰ, ਵਧੀਆ ਜੀ, ਵਧੀਆ। ਤੁਸੀਂ ਸੁਣਾਓ?
ਫਰੀ ਓ?
ਬਸ ਜੀ ਬੱਚਿਆਂ ਦਾ, ਅਸਾਈਮੈਂਟ ਬਣਾ ਰਹੀ ਸੀ।
ਬੱਚਿਆਂ ਦਾ ਅਸਾਈਨਮੈਂਟ ਹੋ ਗਈ। ਇੱਕ ਤੇ ਐਹ ਬੜੀ ਪਰੇਸ਼ਾਨੀ ਦਿੱਤੀ, ਟੀਚਰਸ ਨੇ।
ਬਹੁਤ ਐ।
ਕਿਉਂਕਿ, ਐਸਾ ਵਰਕ ਦਿੰਦੇ ਨੇ ਟੀਚਰ ਕਿ ਬੱਚਾ ਦੇਖੋ, ਬੱਚਾ ਹਾਡਲੀ, ਬੱਚਾ ਅਗਰ ਫੋਰਥ-ਫਿਫਥ ਦਾ ਐ। ਤੁਸੀਂ ਇੰਨੇ-ਇੰਨੇ ਵੱਡੇ ਟਾਸਕ ਦੇ ਦਿੰਦੇ‌। ਬੱਚਾ ਕੰਪਲੀਟ
ਹੂੰ। ਨਹੀਂ ਕਰ ਸਕਦਾ। ਐਹ ਪੇਰੈਂਟਸ ਨੇ ਈ‌ ਕਰਨਾ ਹੁੰਦਾ। ਇੰਨਾ ਦੇਣਾ ਚਾਹੀਦਾ ਐ ਟੀਚਰਸ ਨੂੰ ਕਿ ਬੱਚਾ ਆਪਣੀ ਸੋਚ-ਸਮਝ‌ ਨਾ ਆਪ ਕਰ ਲੇ। ਠੀਕ ਏ ਨਾ।
ਕਰੇ ਕਿ ਪੇਰੈਂਟਸ ਹੈਲਪ ਕਰੇ ਥੋੜੀ ਜੀ ਬਟ ਇਹ ਕੀ ਸਰੂ ਟੋਟਲੀ ਪੇਰੈਂਟਸ ਨੂੰ ਹੀ ਕਰਨਾ ਪੈਂਦਾ ਤੇ ਕੀ ਫਾਇਦਾ ਤੁਹਾਡੇ
ਹੁਨ ਦੇਖੋ ਹੁਨ ਸੀ ਬੀ ਐਸ ਈ ਬੋਰਡ ਇਚ ਨਾ ਮੇਰੀ ਕੁੜੀ ਹੁਨ ਤੁਸੀਂ ਮੰਨੋ ਨਾ ਸੈਕਿੰਡ ਕਲਾਸ ਇਚ ਈ ਹਜੇ ਤੱਕ ਮੇਰੇ ਬੱਚੇ ਨੂੰ ਪਰਸੈਂਟੇਜ ਦਾ ਕੁਛ ਨੀ ਕਰਾਇਆ ਦਾ ਤੇ ਜੇਹੜਾ ਅਸਾਈਨਮੈਂਟ ਦਿੱਤਾ ਨਾ ਉਹਨਾਂ ਨੇ ਪਰਸੈਂਟੇਜ ਦੇ ਉੱਪਰ ਦਿੱਤਾ ਏ।
ਦੱਸੋ ਪਰਸੈਂਟੇਜ ਜਾ ਕੇ ਫੇਰ ਬੱਚ ਚਲੋ ਫਿਫਥ ਚ ਆ
ਹੁਨ ਬੱਚੇ ਨੂੰ ਕਿੱਥੋਂ ਆਏਗੀ ਦੱਸੋ, ਬੱਚਾ ਕਰ ਕਿੱਥੋਂ ਲਏਗਾ ਹੋਰ ਬੱਚੇ ਨੂੰ ਦਿੱਤਾ ਦ ਟਾਸਕ ਤੁਸੀ ਅਸਾਈਮੈਂਟ ਬਨਾਨਾ ਕਿ ਤੁਸੀਂ ਕਿਸੀ ਮੋਲ ਵਿਚ ਜਾ ਰੇ ਔ। ਤੇ ਤੁਸੀਂ ਅ ਚਾਵਲ ਖਰੀਦੇ ਨੇ ਦਸ ਕਿਲੋ। ਤੇ ਤੁਹਾਨੂੰ ਓਹਦੇ ਤੇ ਦੋ ਪਰਸੈਂਟ ਦੀ ਛੂਟ ਮਿਲੀ ਏ ਤੇ ਤੁਹਾਨੂੰ ਕਿੰਨੇ ਰੁਪੇ ਕਿੱਲੋ ਪਈ ਤੇ ਤੁਸੀਂ ਦਸ ਕਿੱਲੋ ਲਿੱਤੀ ਤੇ ਕਿੰਨੇ ਦੀ ਆਈ? ਹੁਨ ਦੇਖੋ ਓਹਦੇ ਚ ਪਰਸੈਂਟੇਜ ਵੀ ਹੋਗੀ। ਓਹਦੇ ਚ ਮਲਟੀਪਲੀਕੇਸ਼ਨ ਵੀ ਹੋਗੀ।
ਤੇ ਦੋਖੋ ਸੈਕਿੰਡ ਦੇ ਬੱਚੇ ਉੱਪਰ ਇੰਨਾ ਬਰਡਨ ਤੁਸੀਂ ਕਰ ਸਕਦੇ ਔ। ਬੱ ਬੱਚੇ ਨੂੰ ਤੁਸੀਂ ਅਗਰ ਪੈਰੈਂਟਸ ਸਮਜਾਣ ਵੀ ਲੱਗਣ ਹਾਂ ਪੈਰੈਂਟਸ ਅਗਰ ਬੱਚੇ ਨੂੰ ਸਮਝਾਣ ਵੀ ਲੱਗਣ ਤੇ ਓਹਦੇ ਇਚ ਸਮਜ ਨੀ ਆਣੀ।
ਸਹੀ ਗੱਲ ਏ, ਹੁਨ ਥੋੜਾ ਬੌਤਾ ਜਿੰਨਾ ਓਨੂੰ ਆਂਦਾ ਏ ਮਲਟੀਪਲਾਈ ਓਹ ਮੈਂ ਕਰਾਤੀ ਏ ਠੀਕ ਏ ਨਾ ਹੁਨ ਲਿ ਕਿ ਅਦਰ ਮੋਲ ਵਿਚ ਤੁਸੀਂ ਦਸ ਚੀਜ਼ਾਂ ਖਰੀਦਦੇ ੳ ਪੈਕੇਟ ਉੱਤੇ ਲਗਾਨੀਆਂ ਵੀ ਨੇ। ਤੁਸੀਂ ਜਾ ਰੇ ਔ ਕਿੰਨੇ ਦੀ ਚੀਜ਼ ਮਿਲੀ ਏ ਪੂਰਾ ਬਿੱਲ ਬਨਾਨਾ ਏ। ਹਾਂਜੀ ਪ੍ਰੋਜੈਕਟ ਬਨਾਨਾ ਪੂਰਾ। ਹੋਰ ਦਿੱਤੀ ਤੇ ਏਨਾਂ ਨੇ ਏ ਫੋਰ ਸ਼ੀਟ ਏ। ਏ ਫੋਰ ਨਿੱਕੀ ਜੀ ਤੇ ਸ਼ੀਟ ਹੋਂਦੀ ਏ। ਮੈਂ ਐਸ ਕਰਕੇ ਏ ਥਰੀ ਲੈ ਕੇ ਆਈ ਆ ਏਨੇ ਵੱਡੀ ਸਾਈਜ਼ ਅਲੀ ਇੱਕੋ ਤੇ ਬਨਾ ਦਿੱਤੀ ਏ ਮੈਂ।
ਤੇ ਤੁਸੀਂ ਫੇਰ ਕੀ ਉਪਰੋਵਲ ਲੈ ਕੇ ਉਹਦੀ ਅ ਜੇੜੀ ਵੀ ਸਮ ਪ੍ਰੋਡਕਟ ਕਿਐ ਓਹਨਾ ਨੇ ਉਹ ਲੈ ਕੇ ਤੇ ਲਗਾਓਗੇ ਉਤੇ।
ਹੋਰ ਲਗਾ ਦਿੱਤੇ ਨੇ ਮੈਂ ਹੁਨ ਸਮਿਟ ਐਕਚੁਲੀ ਨਾ ਮੇਰੀ ਕੁੜੀ ਨੇ ਛੁੱਟ ਕਿੰਜ ਸਾਰਾ ਕੰਮ ਕਰ ਲਿਆ ਸੀ। ਲੇਕਿਨ ਓਦੇ ਫਰੰਟ ਪੇਜ ਰਹਿ ਗਏ ਸੀ।
ਹਾਂ ਤੇ ਹੁਨ ਐਹ ਕੀ ਕਰਨਗੇ ਟੀਚਰ ਤੁਸੀਂ ਮੇਹਨਤ ਕੀਤੀ ਤਾਡੇ ਬੱਚੇ ਨੇ ਕੀਤੀ, ਲੇਕਿਨ ਟੀਚਰ ਨੇ ਜਾ ਕੇ ਸਟੋਰ ਰੂਮ ਚ
ਨਹੀਂ ਰੱਖਦੇ ਨਹੀਂ ਐਹ ਗੱਲ ਦੇਖਣ ਵਾਲੀ ਪਿਛਲੇ ਸਾਲ ਵੀ ਮੈਂ ਅਪਨੀ ਕੁੜੀ ਦੇ ਬਨਵਾਏ ਸੀ ਨਾ ਤੁਸੀਂ ਮੰਨੋਗੇ ਜਦੋਂ ਪੀਟੀਐਮ ਹੁੰਦੀ ਏ ਨਾ ਇਹਨਾਂ ਦੇ ਸਕੂਲ ਚ ਤੇ ਜਿਨਾਂ ਦੇ ਸਭ ਨਾਲ ਵਧੀਆ ਪ੍ਰੋਜੈਕ ਬੰਨੇ ਹੁੰਦੇ ਨਾ ਸਭ ਨਾਲ ਵਧੀਆ ਅਸਾਈਨਮੈਂਟ ਤੇ ਸਾਰੇ ਬੈਂਚਾਂ ਤੇ ਲਗਾ ਦੇਂਦੇ ਨੇ ਐ। ਤੇ ਪੇਰੇਂਟਸ ਆਂਦੇ ਨੇ ਦੇਖਦੇ ਨੇ ਕਿੱਦਾ ਕੰਮ ਏ ਕੀ ਏ। ਫੇਰ ਉਨੂੰ ਬੜਾ ਅੱਛਾ ਡੈਕੋਰੇਟ ਕਰਕੇ ਰੱਖਦੇ ਨੇ।
ਉਹ ਤੇ ਹੈ ਬਟ ਜੇੜੇ ਤੇ ਕਿ ਜਿਨ ਦੇ ਚਲੋ ਠੀਕ ਹੈ ਜਿੰਨਾਂ ਨੇ ਤੁਹਾਨੂੰ ਪਸੰਦ ਆ, ਜਿਨਾ ਦੇ ਨਹੀਂ ਪਸੰਦ ਆਏ ਮੇਨਤ ਤੇ ਓਹਨਾਂ ਦੀ ਵੀ ਹੈਗੀ ਆ।
ਵਾਪਿਸ ਕਰ ਦੇਂਦੇ ਨੇ ਓਹ ਸਟੋਰ ਰੂਮ ਚ ਨੀ ਰਖਦੇ। ਇਹਨਾਂ ਦੇ ਸਕੂਲ ਸਭ ਕੁਛ ਵਾਪਿਸ ਕਰ ਦੇਂਦੇ ਨੇ।
ਨਾ ਸਾਡੇ ਬੱਚੇਆਂ ਦਾ ਵਾਪਿਸ ਕੋਈ ਨੀ ਕਰਦੇ।
ਪਰ ਇਹਨਾਂ ਦੇ ਸਕੂਲ ਐਫਰਟਸ ਵੀ ਬੜੇ ਲਗਾਂਦੇ ਨੇ ਨਾ ਦੇਖੋ ਤੁਸੀਂ ਕਿੰਨੀ ਸਿਰਖਪਾਈ ਕਰਦੇ ਨੇ।
ਹਾਂ।
ਹੁਨ ਤੁਸੀਂ ਮੰਨੋਗੇ ਮੇਰੀ ਕੁੜੀ ਨੂੰ ਹਿੰਦੀ ਚ ਕੀ ਕੰਮ ਮਿਲਿਆ ਹੋਏਗਾ। ਹਿੰਦੀ 'ਚ ਰੋਜ਼ ਦੇ ਟਵੰਟੀ ਸ਼ਬਦ ਲਿਖਨੇ ਨੇ ਹਿੰਦੀ ਦੇ। ਓਦਾ ਮੀਨਿੰਗ ਲਿਖਨਾ ਓਹਦੇ ਨਾਲ ਸਨ
ਚਲੋ ਐ ਐਹ ਜੇੜਾ ਰਿਟਨ ਵਰਕ ਏ ਨਾ ਐ ਤੇ ਬੈਨੀਫਿਸੀ਼ਲ ਏ ਬੱਚੇਆਂ ਅਸਤੇ।
ਕਿਉਂਕਿ ਓਨਾਂ ਦੀ ਹਿੰਦੀ ਵੀਕ ਹੁੰਦੀ ਏ ਨਾ, ਸੀ ਬੀ ਐਸ ਈ ਵਾਲਿਆਂ ਦੀ ਹਿੰਦੀ ਵੀਕ ਏ ਬੜੀ। ਓਨਾਂ ਨੇ ਹਿੰਦੀ ਸਟਰੋਂਗ ਕਰਨ ਅਸੇ ਕੀਤਾ ਈ।
ਬੌਤ ਵੀਕ ਹੁੰਦੀ ਏ ਕਿਉਕਿ ਮੇਰੇ ਬੱਚੇ ਨੂੰ ਹਿੰਦੀ ਦੀ ਹਲੀ ਵੀ ਮਾਤਰਾ ਮੇਰਾ ਬੱ
ਹਾਂ, ਇਸੀ ਕਰਕੇ ਕਰਦੇ ਨੇ ਨਾ, ਕਿਉਂਕਿ ਵੈਸੇ ਐ ਬੱਚੇ ਦਾ ਨਾ ਸ਼ੁਰੂ ਤੋਂ ਅਸੀਂ ਕੈਨੇ ਆਂ ਨਾ ਪੇਰੈਂਟਸ ਵੀ ਬੜੇ ਪੈਨਿਕ ਹੋ ਜਾਂਦੇ ਨੇ, ਐਨਾਂ ਦੇ ਸਕੂਲ ਨਾ ਬਚਪਨ ਤੋਂ ਈ ਇੰਨਾ ਸਟ੍ਰੋਂਗ ਬੇਸ ਬਣਾ ਦਿੰਦੇਣ ਨਾ ਵਾਕੀ ਬੱਚਾ ਅੱਗੇ ਮਾਰ ਨੀ ਖਾਂਦਾ। ਐਸ ਡੀ ਪਬਲੀਕ ਸਕੁ
ਹਾਂ, ਐਸ ਡੀ ਪਬਲਿਕ ਚ ਬੌਤ ਸਟਰੋਂਗ ਕਰਦੇ ਨੇ, ਬੱਚੇ ਫਿਫਥ ਤੱਕ ਬੱਚੇ ਨੂੰ ਐਸ ਤਰ੍ਹਾਂ ਦਾ ਹੈਂਡਲ ਕਰਦੇ ਨੇ ਕਿ ਬੱਚਾ ਅਪਨੇ ਆਪ ਜੇੜਾ ਨਾ ਕ੍ਰੀਏਟਿਵ ਬਣਾਣਾ ਸ਼ੁਰੂ ਹੋ ਜਾਂਦੈ।
ਹਾਂਜੀ-ਹਾਂਜੀ। ਘਰ ਦੇ ਸਕੂਲ ਕੋਲ ਈ ਐ ਮੇਰੇ ਸਕੂਲ, ਤੇ ਨੇੜੇ ਵੀ ਬੌਤ ਪੈਂਦਾ ਏ ਤੇ ਮੈਨੂੰ ਤੇ ਬੌਤ ਅੱ ਅੱਛਾ ਲਗਦਾ ਏ, ਨਾਲੇ ਸੀ ਬੀ ਐਸ ਈ ਸਹੀ ਰੈਂਦਾ ਏ, ਹਾਂਜੀ-ਹਾਂਜੀ-ਹਾਂਜੀ।
ਹਾਂਜੀ, ਤਾਂ ਓ ਬੱਚੇ ਨੂੰ ਮੈਂ ਵੀ ਦੇਖਿਆ ਕਿ ਬ ਬੱਚੇ ਨੂੰ ਬਹੁਤ ਅੱਛਾ ਸਟੈਂਡ ਕਰਦੇ ਨੇ, ਕ੍ਰੀਏਟਿਵਿਟੀ ਬੱਚਾ ਅਪਣੇ ਆਪ ਕਰ ਲੈਂਦਾ।
ਹਾਂ, ਐ ਤੇ ਗੱਲ ਹੈ ਵੇ।
ਪੋਜਿਸ਼ਨ ਵ ਬੱਚਾ ਅਪਣੇ ਆਪ ਕਰ ਲੈਂਦਾ।
ਹਾਂਜੀ ਪਿੱਚਰ ਕੰਪੋਜੀਸ਼ਨ ਵ ਵਾਕੀ ਬਹੁਤ ਅੱਛੀ ਕਰਾਂਦੇ ਨੇ ਪਰ ਓ ਦਿੰਦੇ ਨੇ ਕਰਵਾਂਦੇ ਤੇ ਬੋਤ ਨੇ ਲੇਕਿਨ ਦੇਂਦੇ ਓ ਨੇ ਜੇੜੀ
ਨਹੀਂ ਹਾਂ, ਓਨਾਂ ਨੇ ਇੱਕ ਟੋਪਿਕ ਤੇ ਕਰਾਣੀ ਏ, ਓਨਾਂ ਨੇ ਅਗਰ ਅ ਸ਼ੋਪਿੰਗ ਮੋਲ ਕਰਵਾਤਾ ਨਾ ਓ ਨਾਲ ਈ ਬੱਚੇ ਨੂੰ ਅ ਓ ਕਰਦੇ ਨੇ ਸਟੈਂਡ ਕਿ ਆਪਕੀ ਗਰੋਸਰੀ ਸ਼ੋਪ ਵੀ ਆ ਸਕਦੀ ਐ ਆਪਕੋ ਗਾਰਰਮੈਂਟ ਸ਼ੋਪ ਵੀ ਆ ਸਕਦਾ ਐ, ਆਪਕੋ ਯੇ ਵਾਲੀ ਸ਼ੋਪ ਵੀ ਆ ਸਕਤੀ ਐ।
ਹੁਣ ਤੁਸੀਂ ਐ ਦੇਖੋ ਜਦੋਂ ਮੈਂ ਅਪਣੀ ਕੁੜੀ ਨੂੰ ਸਟਾਰਟਿੰਗ ਇਚ ਕਰਾਈ ਸੀ ਨਾ ਫਸਟ ਕਲਾਸ ਇਚ ਪਿ ਪਿੱਚਰ ਕੰਪੋਜਿਸ਼ਨ ਤੇ ਓ ਓ ਓਦੋਂ ਐਨਾਂ ਨੇ ਕਰਾਈ ਸੀ ਸਿੰਪਲ ਜੀ ਸ਼ੋਪ ਤੇ ਪਤਾ ਨੀ ਦੋ, ਤਿੰਨ ਚੀਜ਼ਾਂ ਹੋਰ ਕਰਾਈਆਂ ਸੀ, ਸਿੰਪਲ ਜਾਂ ਫਰੂਟ ਕਰਾ ਤਾਂ ਲੇਕਿਨ ਜਦੋਂ ਇਗਜ਼ਾਮ ਆਇਆ ਨਾ ਤੁਸੀਂ ਦੱਸੋ ਐਨਾਂ ਨੇ ਪਤਾ ਕਿੱਥੋਂ ਦਿੱ ਦਿੱਤਾ ਏਗਜਾਮ, ਸੈਂਟਾ ਕਲੋਜ ਉੱਤੇ ਹੁਣ ਬੱਚਾ ਸੈਂਟਾ ਕਲੋਜ ਉੱਤੇ ਕੀ ਬਣਾਏਗਾ। ਹੁਣ ਸਿੰਪਲ ਬੱਚੇ ਨੂੰ ਐ ਕਰਾਇਆ ਦਾ ਸੀ ਨਾ ਕਿ ਹੀ ਹੈਜ ਟੂ ਆਈਜ਼
ਬੱਚਾ ਛੋਟਾ ਐ
ਹਾਂ, ਹੀ ਹੈਜ ਨੀ ਐ ਨਾ ਮੈਂ ਤੁਆਨ ਦੱਸਦੀ ਆ ਐਨਾਂ ਦੇ ਇੱਕ ਸਕੂਲ ਚ ਨਾ ਐਂਜ ਦੱਸ ਦਿੰਦੇ ਨੇ ਕਿ ਬ ਹਿੰਦੀ ਚ ਦੱਸ ਦਿੰਦੇ ਨੇ ਐ ਬੱਚੋ ਆਪ ਐਸੇ ਲਿਖ ਦੋ ਕਿ ਇਸਕੀ ਦੋ ਆਂਖੇ ਐ, ਇੱਕ ਲੰਬੀ ਦੀ ਦਾੜੀ ਹੈ, ਇਸਨੇ ਲਾਲ ਕੱਪੜੇ ਪਹਿਨੇ ਹੈ ਹਨਾ ਹਿੰਦੀ ਚ ਟ੍ਰਾਂਸਲੇਟ ਕਰ ਦਿੰਦੇ ਨੇ ਫੇਰ ਬੱਚਾ ਇੰਗਲਿਸ਼ ਇਚ ਅਪਣੇ ਤਰੀਕੇ ਨਾਲ ਕਰੇਗਾ ਹੋਰ ਟੱਚਵੁਡ ਮੇਰੀ ਕੁੜੀ ਨੇ ਬੜੇ ਅੱਛੇ ਉਦੇ ਚ ਸਕੋਰ ਕੀਤ
ਦੇਖੋ ਸਾਰੇ ਬੱਚਿਆਂ ਦਾ ਮਾਇੰਡ ਮੈਡਮ ਇੱਕੋ ਜਿਆ ਨੀ ਹੁੰਦਾ, ਹਨਾ ਕੁਛ ਬੱਚੇ ਕਰ ਤੁਸੀਂ ਟੀਚਰ ਨੇ ਦੱਸਿਆ ਓਨੇ ਟਰਾਂਸਲੇਟ ਕਰ ਲਿੱਤਾ ਬਟ ਹਰ ਬੱਚੇ ਦਾ ਮਾਇੰਡ ਅਪਣਾ-ਅਪਣਾ ਏ, ਹਰ ਸਾਰੇ ਬੱਚੇ ਥੋੜ੍ਹੀ ਟ੍ਰਾਂਸਲੇਟ ਕਰ
ਐਕਸਰਸਾਈਜ਼ ਏ ਨਾ, ਐਈਓ ਤੇ ਐਨਾ ਦਾ ਇਗਜ਼ਾਮ ਏ ਕਿ ਬੱਚਾ ਕਿਸ ਤਰੀਕੇ ਨਾਲ ਕਰੇਗਾ। ਤੇ ਲਾਸਟ ਟਾਈਮ ਜਦੋਂ ਅਸੀਂ ਕਰਾਏ ਸੀ ਨਾ ਤੇ ਇਨਾਂ ਨੇ ਪਤਾ ਕੀ ਕਰਾਇਆ ਸੀ ਸ਼ੋਪ ਵਗੈਰਾ ਕਰਾਤੀ ਏ ਲੇਕਿਨ ਜਦੋਂ ਇਗਜ਼ਾਮ ਇਚ ਆਇਆ ਨਾ ਉਥੇ ਪੁਲਿਸ ਸਟੇਸ਼ਨ ਆ ਗਿਆ ਹੋਰ ਤੁਸੀਂ ਬਿਲੀਵ ਨੀ ਕਰੋਗੀ ਮੈਂ ਆਪਣੀ ਕੁੜੀ ਨੂੰ ਨਾ ਸਵੇਰੇ ਕਰਾ ਕੇ ਭੇਜਿਆ ਸੀ ਮੈਂ ਕੈਆ ਬੇਟਾ ਪੁਲਿਸ ਸਟੇਸ਼ਨ ਆਯਾ ਤੋ ਐਸੇ ਹੋਸ ਪਿਟਲ ਔਰ ਪੁਲਿਸ ਕਰਾ ਕੇ ਭੇਜਿਆ ਸੀ ਸਟੇਸ਼ਨ ਦਾ ਪਰ ਮੈਂ ਰਿਟਨ ਇੱਚ ਨੀ ਕਰਾਇਆ ਸੀ ਏਕ ਵਾਰੀ ਰੀਮਾਇਡ ਕਰਾਤਾ ਸੀ ਕਿ ਯੇ ਸਭ ਲਿਖ ਕੇ ਆਣਾ, ਪੁਲਿਸ ਸਟੇਸ਼ਨ ਈ ਆ ਗਿਆ ਸੀ। ਔਰ ਏਨਾਂ ਨੇ ਬੋਤ ਵਧੀਆ ਕੀਤਾ ਸੀ। ਐ ਦੱਸਦੇ ਨੇ ਏਨਾਂ ਦੇ ਸਕੂਲ ਇੱਚ ਨਾ ਪੂਰੀ ਪਿਕਚਰ ਬਣਾ ਕੇ ਦੇ ਦਿੰਦੇ ਨੇ ਪੁਲਿਸ ਸਟੇਸ਼ਨ ਦੀ ਪੁਲਿਸ ਬਣਾ ਤਾਂ ਓਥੇ ਫੋਟੋ ਲੱਗੀ ਦੀ ਹੈਨਾ ਓ ਬੱਚਾ ਦੀ ਦੋ-ਦੋ ਲਾਈਨਾਂ
ਓਦੇ ਤੇ ਕੰਪੋਜ਼ਿਸ਼ਨ ਕਰਨੀ ਹੁੰਦੀ ਬੱਚੇ ਨੇ ਹਨੀ ਐ ਤੇ ਮੈਂ ਪਬਲਿਕ ਦਾ ਦੇਖਿਆ, ਸਿਸ ਤਾਂ ਕੇ- ਬੋਤ ਅੱਛਾ ਸਟੈਂਡ ਕਰਰੀ
ਹਾਂਜੀ। ਨਈ ਰਾਈਟਿੰਗ ਤੇ ਹਜੇ ਵੀ ਬੜੀ ਗੰਦੀ ਜੇੜਾ ਮਰਜ਼ੀ ਤੁਸੀਂ ਸੀ ਬੀ ਐਸ ਈ ਬੋਰਡ ਦੇਖ ਲਓ। ਲੇਕਿਨ ਅੱਜ ਦੇ ਟਾਈਮ ਵਿੱਚ ਨਾ ਜੋ ਆਈਸੀ ਐਸ ਈ ਬੋਰਡ ਐ ਨਾ ਓਨੂੰ ਕੋਈ ਬੀਟ ਨੀ ਕਰ ਸਕਦਾ ਓਨਾਂ ਦੀ ਇੰਗਲਿਸ਼ ਵਾਕੀ ਬੋੜੀ ਹਾਈਫਾਈ ਹੁੰਦੀ ਐ ਲੋਕ ਕੈਂਦੇ ਨਾ
ਜੇੜੇ ਟੀਚਰਸ ਨਾ, ਓਨਾਂ ਦੀ ਵੇ ਆਫ ਟੋਕਿੰਗ ਬੱਚਿਆਂ ਨਾਲ ਇੰਗਲਿਸ਼ ਟੂ ਇੰਗਲਿਸ਼
ਅਲੱਗ ਏ ਹਾਂ ਬਿਲ, ਹੁਣ ਤੁਸੀਂ ਦੇਖੋ ਹਰਿਆਣਾ ਬੋਰਡ, ਠੀਕ ਐ ਸੀ ਬੀ ਐਸ ਈ ਔਰ ਆਈ ਸੀ ਐਸ ਸੀ ਹਰਿਆਣਾ ਬੋਰਡ ਦੇ ਖ਼ਤਮ ਹੋ ਗਿਆ ਦਾ ਐ, ਜ਼ਮੀਨ ਅਸਮਾਨ ਐਈਓ ਜ਼ਮੀਨ ਅਸਮਾਨ ਮਾਨ ਦਾ ਫ਼ਰਕ ਸੀ ਬੀ ਐਸੀ ਈ ਵਾਲਿਆਂ ਤੇ ਕਨਵੈਂਟ ਸਕੂਲ ਵਾਲਿਆਂ ਦਾ ਈ
ਪਤਾ ਕਿਉਂ? ਕਿਉਂਕਿ ਜੇੜਾ ਹਰਿਆਣਾ ਬੋਰਡ ਚ ਨਾ ਹਰਿਆਣਾ ਬੋਰਡ ਚ ਨਾ ਟ੍ਰੇਨ ਟੀਚਰ ਨੀ ਹੈਗੇ
ਹਾਂਜੀ, ਬਿਲਕੁਲ ਸਈ ਗੱਲ ਕੀਤੀ ਤੁਸੀਂ
ਵੱਡਾ ਰੋਲ ਏ ਬੱਚੇ ਨੂੰ ਸਟੈਂਡ ਕਰਨ ਆਸਤੇ, ਓਨਾਂ ਕੋਲ ਟ੍ਰੇਨ ਟੀਚਰ ਨੀ ਹੈਗੇ ਓਨਾਂ ਕੋਲ ਐਕਸਪੀਰੀਅੰਸ ਟੀਚਰ ਨਈ ਹੈਗੇ ਐ, ਐ-ਐ ਬੜਾ ਬੈਨੀਫਿਟ ਮਿਲਦਾ ਬੱਚਿਆਂ ਨੂੰ ਅਗਰ ਟ੍ਰੇਨ ਟੀਚਰ ਮਿਲ ਜਾਏ ਨਾ ਬੱਚੇ ਦਾ
ਫੇਰ ਤੁਸੀਂ ਐ ਦੇਖੋ ਨਾ, ਹਰ ਪੇਰੈਂਟਸ ਕੈਂਦੇ ਨੇ ਸਾਡੇ ਬੱਚੇ ਨੂੰ ਵਧੀਆ ਕੁਆਲੀਫਿਕੇਸਨ ਮਿਲੇ ਹੈਨਾ, ਤੇ ਸਕੂਲ ਵੀ ਤੇ ਵੇਖੋ ਨਾ, ਤੁਸੀਂ ਕਿੰਨੇ ਮੈਂਗੇ ਨੇ ਕਨਵੈਂਟ ਸਕੂਲ
ਓ ਬੋਹਤ
ਹਰ ਕੋਈ ਅਫੋਰਡ ਨੀ ਐ, ਸੀ ਬੀ ਐੱਸ ਦੀ ਏਨੀ-ਏਨੀ ਫੀਸ ਥਰੀ- ਥਰੀ ਥਾਓਸੈਂਡ ਤੇ ਸਟਾਰਟਿੰਗ ਬੱਚੇ ਦੀ ਪਲੇ ਵੇ ਦੀ ਫੀਸ ਹੋ ਗਈ ਏ। ਹੈ
ਹੈਗੀ ਏ।
ਫੇਰ ਸਕੂਲ ਦੀ ਅਲੱਗ, ਫੇਰ ਟਿਊਸ਼ਨ ਅਗਰ ਬ ਚੇ ਜਿਨਾਂ ਦੀ ਮਦਰਸ ਨੀ ਕੈਪੇਬਲ ਹੈਗੀਆਂ, ਬਿਲਕੁਲ ਸਈ ਗੱਲ ਏ ਬੁੱਕਸ ਦਾ ਸੈੱਟ ਤੇ ਵੇਖੋ ਪੰਜ ਪੰਜ ਹਜ਼ਾਰ ਤੋਂ ਥੱਲੇ ਸੈੱਟ ਨੀ ਆਂਦਾ ਬੱਚੇ ਦਾ, ਠੀਕ ਏ, ਔਰ ਹਰ ਸਾਲ ਬੁੱਕ
ਹੁਣ ਐ ਕਿੱਥੇ ਦਾ ਤੇ ਹੈ, ਕਿਸੇ ਨੇ ਚੁੱਕੇਆ ਦਾ ਤੇ ਹੈ ਬੀੜਾ ਕਿ ਐ ਸਭ ਸਕੂਲ ਕੀ ਏਕ ਬੁੱਕਸ ਹੋਣੀ ਚਇਐ, ਪਰ ਕਿੱਥੇ ਮੰਨਦੇ ਨੇ ਪ੍ਰਾਈਵੇਟ ਸਕੂਲ ਵਾਲੇ
ਬਿਲਕੁਲ ਸਈ ਗੱਲ ਐ, ਨੀ ਮੰਨਦੇ। ਹਾਂਜੀ, ਨਈ ਮੰਨਦੇ ਨਾ
ਹੋਣੀ ਚਾਇਦੀ, ਚਲੋ ਸੀ ਬੀ ਐਸ ਈ, ਕਮ ਸੇ ਕਮ ਇਸ ਤਰ੍ਹਾਂ ਦਾ ਹੋਣਾ ਚਾਇਦਾ ਕਿ ਹਰਿਆਣਾ ਬੋਰਡ ਦੇ ਸੇਮ ਹੋਏ, ਸੀ ਬੀ ਐੱਸ ਈ ਦੇ ਸੇਮ ਹੋਏ
ਦੇਖੋ ਜਦੋਂ ਬੱਚਾ ਕੋਾਲਜ ਜਾਏਗਾ ਨਾ ਓਥੇ ਸਾਰੇ ਈ ਬਰਾਬਰ ਹੋ ਜਾਣਗੇ
ਹੂੰ।
ਲੇਕਿਨ ਬਰਾਬਰ ਤੇ ਹੋ ਜਾਣਗੇ, ਲੇਕਿਨ ਫਰਕ ਕਿੱਥੇ ਆਏਗਾ ਕਮਿਊਨੀਕੇਸ਼ਨ ਏਚ ਬ ਬੱਚਾ ਕਿਸ ਤਰੀਕੇ ਨਾਲ ਗੱਲ ਕਰੇਗਾ, ਕੀ ਕਰੇਗਾ ਕਿਸ ਤਰ੍ਹਾਂ ਦੀ ਸਪੀਚ ਦੇਗਾ, ਬੱਚੇ ਦੇ ਕਿਸ ਤਰ੍ਹਾਂ ਚੈੱਕ
ਦੇਖੋ ਨਾ ਬੁੱਕ-ਬੁੱਕਸ ਜਿੰਨਾ ਮਰਜ਼ੀ ਵੱਡਾ ਸਕੂਲ ਬੁੱਕਸ ਦਾ ਬਰਡਨ ਇਧਰੋਂ ਆਏ, ਜਿਸ ਤਰ੍ਹਾਂ ਬੱਚਿਆਂ ਨੂੰ ਤੁਸੀਂ ਸਿਖਾ ਸਕੋ
ਹੂੰ ਐਕਸਟਰਾ ਐਟੀ ਅੱਜ ਦੇ ਟਾਈਮ ਚ ਨਾ ਸਕਿਲਸ ਜਿਆਦਾ ਇੰਪੋਰਟੈਂਟ ਹੈਗੀਆਂ ਨੇ, ਬੱਚੇ ਦੇ ਸਰਟੀਫਿਕੇਟ ਤੇ ਅਲਮਾਰੀ ਚ ਰਹਿ ਜਾਂਦੇ ਨੇ, ਉਹਦਾ ਕੀ ਫਾਇਦਾ ਤੁਸੀਂ ਟੋਪ ਕੀਤਾ ਹੋਏ ਇੰਨੇ ਇੰਟਰਵਿਊ ਚ ਤੁਸੀਂ ਉਹ ਕਰ੍ਰੈਕ ਹੀ ਨਾ ਕਰ ਪਾਓ, ਤੁਸੀਂ ਆਏ ਕੋਂਟੈਕਟ ਹੀ ਨਹੀਂ ਕਰ ਸਕਦੇ, ਬੱਚੇ ਨੂੰ ਅੱਜ ਦੇ ਟਾਈਮ ਚ ਕਹਿੰਦੇ ਨੇ ਇੰਗਲਿਸ਼, ਇੰਗਲਿਸ਼ ਕੰਪਲਸਰੀ ਬੱਚੇ ਨੂੰ ਬੋਲਣਾ ਆਉਣਾ ਚਾਹੀਦਾ ਹੈ, ਕੋਂਨਫੀਡੈਂਸ ਹੋਣਾ ਚਾਹੀਦਾ ਸਟੇਜ ਤੇ ਜਾ ਕੇ ਬੋਲਣ ਦਾ, ਇੰਟਰਵਊ ਦੇਣ ਦਾ ਹਨਾ।
ਆ ਤੇ ਫਿਰ ਦੇਖੋ ਸਾਰੇ ਐਫਰਟ ਲਗਾਉਣ ਤਾਂ
ਹਾਂਜੀ, ਇਹ ਸਭ ਚੀਜ਼ਾਂ ਫਿਰ ਵੱਡੇ ਸਕੂਲਾਂ ਚ ਹੀ ਮਿਲਦੀਆਂ ਨੇ
ਐ ਬਰਡਨ ਬਾਰਾਂ ਬੱਚਿਆਂ ਦਾ, ਬੁਕਸ ਬਰਡਨ, ਬੁਕਸ ਸਬਜੈਕਟ ਬਰਡਨ ਲੇਕਿਨ ਇਹ ਨਹੀਂ ਕਿ ਥੋੜਾ ਲਗਾ ਲਓ, ਬੱਚਿਆਂ ਨੂੰ ਸਿਖਾ ਲੋੋ, ਸਿਖਾਉਣਾ ਨਹੀਂ ਏ ਉਹਨਾਂ ਨੇ ਤੇ ਆਪਣਾ ਸਿਲੇਬਸ - ਬਸ ਸਿਲੇਬਸ ਦੀ ਦੌੜ ਲਗਾਈ, ਸਿਲੇਬਸ ਦੀ ਦੌੜ ਲਗਾਈ ਏ ਤੇ ਇਹ ਨੀ ਦੇਖਣਾ ਕਿ ਬੱਚੇ ਨੂੰ ਆ ਰਿਹਾ, ਨਹੀਂ ਆ ਰਿਹਾ ਇਹ ਇਹ ਇਹ ਸਾਰੇ ਸਕੂਲਾਂ ਦੀ ਆ, ਮੈਂ ਕਹਿੰਦੀ ਤੁਸੀਂ ਘੱਟ ਬੁੱਕਸ ਲਗਾ ਦੋ ਸਿਲੇਬਸ ਘੱਟ ਕਰਾਓ, ਲੇਕਿਨ ਜਿੱਤਣਾ ਕਰਾਓ ਬੱਚੇ ਨੂੰ ਆਉਣਾ ਚਾਹੀਦਾ ਉਹ ਥਿੰਕਿੰਗ ਹੈ ਹੀ ਨਹੀਂ, ਕਿਸੇ ਸਕੂਲ ਚ ਨਹੀਂ ਦੇਖੇ ਜਾਂਦੇ
ਹੁਣ ਟੀਚਰਸ ਉੱਤੇ ਉੱਪਰੋਂ ਬਰਡੇਨ ਹੁੰਦਾ, ਉਹਨਾਂ ਨੂੰ ਵਿਚਾਰਿਆਂ ਨੂੰ ਕਰਾਉਣਾ ਪੈਂਦਾ
ਬਸ ਉਹੀਓ ਹਾਲ ਹੈ
ਪ੍ਰੈਸ਼ਰ ਸਾਰਿਆਂ ਤੋਂ ਹੀ ਹੈਗਾ ਨਾ
ਪ੍ਰੈਸ਼ਰ ਤਾਂ ਹੈਗਾ ਹੀ ਹੈ, ਬਸ ਉਹੀ ਨਾ ਮੈਨੇਜਮੈਂਟ ਨਹੀਂ ਸਮਝਦੀ ਇੱਥੇ ਗਲਤੀ ਮੈਨੇਜਮੈਂਟ ਦੀ ਏ ਤੁਸੀਂ ਘੱਟ ਬੁਕਸ ਲਗਾਓ, ਬਚ ਟੀਚਰ ਨੂੰ ਟਾਈਮ ਮਿਲੇ ਕਿ ਉਹ ਬੱਚੇ ਬੱਚੇ ਐਕਸਟਰਾ ਐਕਟੀਵਿਟੀ ਕਰਾ ਸਕੇ
ਹਾਂਜੀ।
ਤੇਰੇ ਕੋਲ ਵੀ ਟਾਈਮ ਟੀਚਰ ਵੀ ਆਪਣਾ ਸਿਲੇਬਸ ਕਰਾ ਰਹੀ ਕਿਸੇ ਦਾ ਫਾਲਟ ਨਹੀਂ ਕਹਿ ਸਕਦੇ ਅਸੀਂ ਵਿੱਚ ਉਹੀ ਨਾ ਅਸੀਂ ਟੀਚਰ ਦਾ ਫਾਲਟ ਹੀ ਨਹੀਂ ਕਹਿ ਸਕਦੇ ਵਿੱਚ
ਬੱਚੇ ਦੇ ਹਿੰਦੀ ਦੇਖ ਲਓ ਹਿੰਦੀ ਇੰਨੀ ਜ਼ਿਆਦਾ ਏ। ਇੰਗਲਿਸ਼ ਦੇਖ ਲੋ ਤੇ ਇੰਗਲਿਸ਼ ਦਾ ਸਿਲੇਬਸ ਇੰਨਾ ਜ਼ਿਆਦਾ ਹੈ ਟੀਚਰ ਕੀ ਕੁਛ ਕਰਾਏਗੀ।
ਠੀਕ ਹੈ ਹੈ ਪਰ ਟੀਚਰ ਨੇ ਆਪਣਾ ਸਿਲੇਬਸ ਦੜਾਉਣਾ ਉਹ ਵੀ ਅੱਗੇ ਅੱਗੇ ਦੌੜੀ ਜਾਏਗੀ ਤੇ ਪਿੱਛੇ ਬੱਚਿਆਂ ਨੂੰ ਭੁੱਲੀ ਜਾਏਗਾ ਅੱਗੇ ਅੱਗੇ ਚਲੀ ਜਾਏਗੀ।
ਨਹੀਂ ਕਰਦੇ ਨਾ ਅੱਜ ਕੱਲ ਆਪਸ ਦੇ ਬੋਰਡ ਦਾ ਵੀ ਬੜਾ ਕੰਪੀਟੀਸ਼ਨ ਹੋ ਗਿਆ ਸੀ ਬੀ ਐਸ ਆਈ ਸੀ ਐਸ ਦਿੱਲੀ ਦਾ ਬੋਰਡ ਏ ਜਿਹੜਾ ਆਈ ਸੀ ਐਸ ਸੀ ਉਹ ਸਾਰਿਆਂ ਦੇ ਗੁਰੂ ਏ ਉਹਨਾਂ ਦੀ ਤੁਸੀਂ ਬੁੱਕਸ ਖੋਲ ਕੇ ਦੇਖੋ।
ਆਈ ਸੀ ਆਈ ਸੀ ਇੰਟਰਨੈਸ਼ਨਲ ਬੋਰਡ ਹੋ ਗਿਆ ਨਾ।
ਹਾਂਜੀ।
ਆਈ ਸੀ ਆਈ ਸੀ ਇੰਟਰਨੈਸ਼ਨਲ ਬੋਰਡ ਹੋ ਗਿਆ ਨਾ।
ਹਾਂ ਇਹ ਦੇਖੋ ਜਿਹੜੇ ਬੱਚੇ ਆਈਲੈਟਸ ਕਰਦੇ ਨਾ ਜਿਹਨਾਂ ਨੇ ਆਈ ਸੀ। ਆਈ ਸੀ ਬੋਰਡ ਤੋਂ ਕੀਤੀ ਤੇ ਮੈਂ ਕਹਿੰਦੀ ਇੱਕ ਮਿੰਟ ਚ ਕਰ੍ਰੈਕ ਕਰ ਜਾਂਦੇ ਲੋਕ ਪਹਿਲੇ ਅ ਟੈਂਮਟ ਚ ਹੀ ਉਹਨਾਂ ਦਾ ਕਰੈਕ ਹੋ ਜਾਂਦਾ ਹੈ ਆਇਲਸ ਦਾ। ਹੋਰ ਇੰਨੇ ਅੱਛੇ ਸੈਵਨ ਸੈਵਨ ਟੀ ਐਵਰੇਜ ਕਿ ਲੈ ਹੀ ਆਂਦਾ ਬੱਚਾ।
ਉਹੀ ਸੀ ਬੀ ਐੱਸ ਈ ਲੈ ਇੱਥੇ ਪਿੱਛੇ ਰਹਿ ਜਾਂਦਾ ਹੈ। ਬਹੁਤ ਵਧੀਆ ਹੁੰਦਾ ਹੈ ਮਿਨ
ਗੱਲ ਆ ਜਾਂਦੀ ਸੀ ਬੀ ਐਸ ਈ ਬੱਚੇ ਸਲੇਬਸ ਦੀ ਦੋੜ ਲਗਾਉਂਦੇ ਨੇ। ਓ ਟੀਚਰਸ ਵੀ ਸਿਲੇਬਸ ਦੀ ਦੋੜ ਲਗਾ ਰਹੇ ਨੇ ਲੇਕਿਨ ਬੱਚਿਆਂ ਨੂੰ ਆ ਨੀ ਰਿਹਾ।
ਬੱਚਿਆਂ ਨੂੰ ਨੀ ਆ ਰਿਹਾ ਨਾ ਚਲੋ ਠੀਕ ਹੈ ਫਿਰ ਮੈਂ ਅਸਾਈਨਮੈਂਟ ਹੀ ਕੰਪਲੀਟ। ਗ੍ਰਵਾਂ ਬੱਚਿਆਂ ਦੇ ਫਿਰ ਦੇਖਦੇ ਆ ਓਕੇ ਜੀ ਓਕੇ ਚੰਗਾ ਜੀ ਸਤਿ ਸ੍ਰੀ ਅਕਾਲ।
ਅੱਛਾ, ਉਹ ਮੈਂ ਬਾਰ ਕੇ